ਹਾਂਜੀ ਸੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ।
ਠੀਕ ਹੈ ਜੀ, ਵਧੀਆ, ਤੁਸੀਂ ਕਿਵੇਂ ਹੋ ਜੀ।
ਠੀਕ ਹੈ ਜੀ ਵਧੀਆ ਹੋਰ ਗਰਮੀ ਗੁਰਮੀ ਕਿੰਨੀ ਕੀ ਹੈ।
ਗਰਮੀ ਤਾਂ ਵਾਧੂ ਹੈਗੀ ਹੈ ਜੀ।
ਹਾਂਜੀ ਹਾਂਜੀ, ਬਿਲਕੁਲ, ਬਾਹਰ ਹੀ ਨੀ ਨਿਕਲੀ ਦਾ।
ਹਾਂਜੀ ਸਹੀ ਗੱਲ ਹੈ ਜੀ।
ਹੂ ਹੋਰ ਸਾਰੇ ਘਰੇ ਠੀਕ ਆ ਸਾਰੇ।
ਹਾਂਜੀ, ਠੀਕ ਤਾਂ ਹੈ ਜੀ, ਸਾਰੇ ਠੀਕ ਹੈ, ਵਧੀਆ, ਤੁਹਾਡੇ ਘਰੇ ਜੀ।
ਹਾਂਜੀ। ਵਧੀਆ ਸਾਰੇ ਹੋਰ ਬਾਅਦ ਵਿੱਚ
ਠੀਕ ਹੈ ਜੀ। ਵਧੀਆ ਆ।
ਅੱਛਾ ਚਲੋ ਵਧੀਆ ਹੀ ਰਹਿਣਾ ਚਾਹੀਦਾ। ਹੋਰ ਕੀ ਕਰਦੇ ਹੁੰਦੇ ਅੱਜ ਕੱਲ
ਅੱਜ ਕੱਲ੍ਹ ਬਸ ਆਈ ਕੰਮ, ਕੰਮ ਤਾਂ ਕਰਨਾ ਪੈਂਦਾ ਇੰਨੀ ਮਹਿੰਗਾਈ ਹੋ ਗਈ ਹੈ। ਬੰਦੇ ਦੇ ਨਾਲ ਲੱਗਣਾ ਪੈਂਦਾ ਹੈ ਜੀ।
ਸਹੀ ਹੈ, ਸਹੀ ਹੈ, ਸਹੀ ਹੈ ਬਿਲਕੁਲ। ਉਹੀ ਆ ਮਹਿੰਗਾਈ ਜ਼ਿਆਦਾ ਹੈਗਾ ਅੱਜ ਕੱਲ੍ਹ ਬੰਣਦਾ ਕੁਛ ਨਹੀਂ ਹੈ ਗਾ। ਅੱਗੇ ਤਾਂ, ਦਸ ਰੁਪਏ ਦੀ ਚੀਜ਼ ਵੀ ਲੈ ਕੇ ਆਉਂਦੇ ਸੀ ਤਾਂ ਕਿੰਨੀ ਆ ਜਾਂਦੀ ਸੀ।
ਹਾਂਜੀ। ਹੁਣ ਤਾਂ ਪੰਜ ਸੌ ਹਜ਼ਾਰ ਦੇ ਹਾਂਜੀ। ਕੁਛ ਨਹੀਂ ਬਣਦਾ।
ਹਮ ਅੱਜ ਕੱਲ੍ਹ ਤਾਂ ਦੱਸ ਰੁਪਏ ਨਾ ਬੱਚਾ ਹੀ ਨੀ ਦੇਤਾ।
ਹਮ। ਸਹੀ ਗੱਲ ਹੈ ਜੀ। ਅੱਜ ਕੱਲ ਤਾਂ ਮਤਲਬ ਜੇ ਇੱਕ ਜਨਾ ਕਮਾਈਏ ਨਾ ਤਾਂ ਮਤਲਬ ਕੁਛ ਨਹੀਂ ਹੁੰਦਾ। ਜੇ ਸਾਰੇ ਕਰਦੇ ਲ ਕਮਵਾਉਂਦੇ ਆ ਨਾ ਉਦੋਂ ਹੀ ਮਤਲਬ ਕੁਛ ਹੁੰਦਾ ਹੈ ਤਾਂ ਹੀ ਬੱਚੇ ਕੋਈ ਪੜ੍ਹਾਈ ਚਚ ਮਤਲਬ ਖਰਚਾ ਹਾਜੀ।
ਹਮ।
ਖਰਚਾ ਕਿੰਨਾ ਹੈ ਜੀ। ਪੜ੍ਹਾਈ ਦੇ ਬੱਚੇ ਕਿੰਨਾ ਖਰਚਾ ਲੱਗਦਾ, ਬਹੁਤ ਖਰਚਾ ਲੱਗਦਾ ਹੈ।
ਅੱਜ ਕੱਲ੍ਹ ਸਿਸਟਮ ਇਹ ਬਹੁਤ ਹੀ ਜ਼ਿਆਦਾ ਹੈਗਾ। ਪਹਿਲਾਂ ਤਾਂ ਇੰਨਾ ਹੁੰਦਾ ਹੀ ਨਹੀਂ ਸੀਗਾ। ਪਹਿਲਾਂ ਜਿਵੇਂ ਸਾਡਾ ਟਾਈਮ ਸੀ ਨਾ। ਉਸ ਟਾਈਮ ਇਨੀ ਪੜ੍ਹਾਈ ਤੇ ਖਰਚ ਚਾ ਨੀ ਹੁੰਦਾ ਸੀਗਾ। ਜਿਵੇਂ ਸਕੂਲ ਦੀ ਫੀਸ ਦਿੰਦੇ ਸੀ ਨਾ ਇੱਕ ਰੁਪਇਆ ਫੀਸ ਦਿੰਦੇ ਸੀਗੇ।
ਹਾਂਜੀ। ਹੁਣ ਤਾਂ ਇੱਕ ਦਿਨ ਦੀ ਇੱਕ ਦਿਨ ਦੀ ਪੰਜ ਪੰਜ ਸੌ ਹੈ ਇੱਕ ਦਿਨ ਦੀ। ਬਹੁਤ ਹਮ, ਬਹੁਤ ਖਰਚਾ ਹੈ ਜੀ ਵੇਨ ਦਾ, ਵੈਨ ਦਾ ਖਰਚਾ ਆ ਗਿਆ। ਬੱਚੇ ਅੱਜ ਕੱਲ ਪ੍ਰਾਈਵੇਟ ਸਕੂਲ ਆਉਂਦੇ ਆ ਉੱਥੇ ਵਿਆਹਿਣ ਦਾ ਖਰਚਾ ਆ ਗਿਆ। ਪੜ੍ਹਾਈ ਦਾ ਆ ਗਿਆ। ਵਰਦੀ ਤਿੰਨ ਚਾਰ -ਚਾਰ ਤਾਂ ਵਰਦੀ ਹੁੰਦੀ ਆ ਉਹਨਾਂ ਨੂੰ ਲਾਉਣੀ ਪੈਂਦੀ ਹੈ। ਸ਼ੂਜ ਹੁੰਦੇ ਆ ਅਲੱਗ, ਅਲੱਗ ਆਹ ਚੀਜ਼ ਲੈ ਕੇ ਆਓ। ਅੱਜ ਆਹ, ਆਹ ਚੀਜ਼ ਲੈ ਕੇ ਆਓ। ਅੱਜ ਮੀਟਿੰਗ ਹੈਗੀ ਆ ਅੱਜ।
ਹਾਂਜੀ-ਹਾਂਜੀ। ਬਿਲਕੁਲ, ਬਿਲਕੁਲ ਬਹੁਤ ਜਿਆਦਾ ਵੱਧ ਗਿਆ ਨਾ। ਫ ਸਚੀ ਮੁਚੀ ਹੁਣ ਖਰਚੇ ਵਧੀ ਜਾਂਦੇ ਹੈਗੇ। ਉਵੇਂਵੇਂ ਲੋਕ ਹੈਗਾ ਕੰਮਾਂਗਾ। ਕਰਨਾ ਪੈਂਦਾ ਪਰ ਉਹਨੇ ਪੈਂਦੇ ਨੇਗੇ ਬੱਚਤ ਪੈਂਦੀ ਨਹੀਂਗੀ।
ਹਾਂਜੀ, ਸਹੀ ਗਲ ਜੀ।
ਕਿਉਂਕਿ ਸਾਰੇ ਸਾਰੇ ਹੁਣ ਪੜ੍ਹੇ- ਲਿਖੇ ਹੈਗੇ ਹੁਣ ਜੇ ਆਪਾਂ ਨਾ ਪੜਾਂਗੇ। ਤਾਂ ਤਾਂ ਵੀ ਆਪਾਂ ਕੁਛ ਕਰ ਨੀ ਸਕਦੇ ਜੇ। ਹੁਣ ਪੜਾਂਗੇ ਮਾੜਾ- ਮੋਟਾ ਹੈਗਾ। ਅੱਜ ਕੱਲ ਤਾਂ ਫੇਰ ਹੀ। ਨੌਕਰੀ ਕਿਤੇ ਜਾ ਕੇ ਮਿਲਦੀ ਹੈਗੀ। ਉਹ ਵੀ ਅੱਜ-ਕੱਲ੍ਹ ਕਿਸੇ ਨੂੰ ਵੀ ਮਿਲਦੀ ਹੈਗੀ ਪੜ੍ਹਨ ਦੇ ਬਾਵਜੂਦ ਵੀ।
ਹਾਂਜੀ ਸਹੀ ਬਾਤ ਹੈ, ਤੇ ਬੱਚੇ ਅੱਜ ਕੰਪੀਟੀਸ਼ਨ ਬਹੁਤ ਜਿਆਦਾ ਹੋ ਗਿਆ, ਨਾ ਮਤਲਬ ਬਹੁਤ ਜ਼ਿਆਦਾ ਹੋ ਗਿਆ, ਵੱਡੇ ਲੋਕ ਜ਼ਿਆਦਾ ਵੱਡੀ ਮਤਲਬ ਪੋਸਟ ' ਕੰਮ ਕੋਰਸ ਕਰਵਾਦੇ ਹੈ ਛੋਟੇ ਛੋਟੇ ਲੋਕ ਕਰਾ ਨਹੀਂ ਸਕਦੇ ਮਹਿੰਗਾਈ, ਕਾਰਨ ਉਹ ਸੋਦੇ ਜਿੰਨਾ ਕੁ ਮਤਲਬ ਛੋਟੇ ਛੋਟਾ ਕੋਰਸ ਕਰਾਈਏ, ਉਹ ਛੋਟਾ ਹੀ ਕਰਾ ਸਕਦੇ, ਵੱਡਾ ਤਾਂ ਨਹੀਂ ਕਰਾ ਸਕਦੇ।
ਹਾਂਜੀ। ਉਈ ਹੈ, ਜਿਆਦਾ ਖਰਚੇ ਵੱਧ ਗਏ ਹਰ ਇੱਕ ਚੀਜ਼ ਚ' ਖਰਚੇ ਅੱਜ-ਕੱਲ੍ਹ ਤਾਂ ਪਾਣੀ ਦੀ ਬੋਤਲ ਵੀ ਆਪਾਂ ਨੂੰ ਪੈਸਣ ਲਈ ਲੈਣੀ ਪੈਂਦੀ ਹੈ। ਉਹ ਵੀ ਵੀਹ ਰੁਪਏ ਤੋਂ ਘੱਟ ਨਹੀਂ ਦਿੰਦੇ ਗੇ ਕੀ ਸਿਰਫ ਇੱਕ ਪਾਣੀ ਲਈ ਤਰ ਦੀਪ ਬੋਤਲ ਹੁੰਦੀ ਹੈ।
ਹਾਂਜੀ।
ਹਮ, ਅੱਜ ਕੱਲ੍ਹ ਸਾਰੀ ਚੀਜ਼ ਬਸ, ਪੁੱਛੋ ਹੀ ਨਾ ਮਹਿਗਈ ਇਨੀ ਚੀਜ਼ ਵੱਧ ਗਈ।
ਹੋਰ ਤੁਹਾਡੇ ਕਿਵੇਂ? ਘਰੇ ਕਿੰਨੇ ਬੱਚੇ ਹੈ ਜੇ ਤੁਹਾਡੇ ਉਵੇਂ
ਮੇਰੇ ਦੋ ਬੱਚੇ ਹੈਗੇ।
ਫੇਰ ਉਹ ਉਹ ਮਤਲਬ, ਤੁਸੀਂ ਆਪ ਕੰਮ ਕਰਦੇ ਹੋ?
ਹਾਂ ਬਸ ਮੈਂ ਏਦਾਂ ਗ ਜਿਵੇਂ ਕੋਈ ਫੋਨ ਦਿੱਤੇ ਗ। ਕੰਮ ਕਰਦੀ ਹੈਗੀ ਵੈਸੇ ਤਾਂ ਨਹੀਂ ਗਾ, ਤਾਂ ਕਰਕੇ ਫੇਰ ਥੋੜਾ ਕਰਨਾ ਵੀ ਜਿਵੇਂ ਮੇਰੇ ਹਸਬੈਂਡ ਹੈਗੇ ਉਹ ਕਰਦੇ ਹੈਗੇ, ਫੇਰ ਉਹਨਾਂ ਦੇ ਨਾਲ ਦਾ ਇੰਨਾ ਪੂਰਾ ਕਰਨਰੀ ਨਾ ਚੱਲਦਾ, ਉਹ ਤਾਂ ਸਿਰਫ ਇੱਕ ਘਰ ਦਾ ਖਰਚਾ ਖਰਚਾ ਮਸਾ ਹੀ ਨਿਕਲਦਾ।
ਸਹੀ ਗੱਲ ਐ,
ਉਹਦੇ ਨਾਲ ਐਏ ਆ ਵੀ ਹਾਂ ਚਲੋ, ਵੀ ਆਪਾਂ ਥੋੜ੍ਹਾ ਮੋਟਾ ਆਪਾਂ ਕਰਾਂਗੇ ਤਾਂ ਵੀ ਥੋੜਾ ਸ ਹੋਜੇਗਾ।
ਹਾਂਜੀ,
ਹਾਂ ਹਸਬੈਂਡ ਦੀ ਹੈਲਪ ਹੋ ਜਾਏਗੀ ਨਾ,
ਸਹੀ ਗੱਲ ਹੈ, ਤਾਂਹੀ ਤਾਂ ਗੱਲ ਹੈ, ਵੀ ਇੱਕ ਜਣਾ ਕਮਾਦਾ ਤਾਂ ਪਾਰ ਹੀ ਨੀ ਪੈਂਦੀ।
ਨਾ ਬਾਹਾ ਤਾਂ ਆਪਾਂ ਆਪ ਦਾ ਖ਼ਰਚਾ ਤਾਂ ਕੱਢ ਹੀ ਸਕਦੇ ਹਾਂ, ਫੇਰ ਆਪਾਂ ਨੂੰ ਆਪਦੇ ਵਾਸਤੇ ਵੀ ਨਾ ਮੰਗਣਾ ਪੈਂਦਾ। ਜੇ ਹੁਣ ਆਪਾਂ ਸੋਚੀਏ, ਹੁਣ ਆਪਾਂ ਸੋਚੀਏ ਜੇ। ਆਪਪ ਦੇ ਵਾਸਤੇ ਵੀ ਲਈਏਗਾ, ਫੇਰ ਬਾਰਾ ਹਸ ਵੀ ਘਰ ਦਾ ਵੀ ਠੀਕ ਰਹੇਗਾ, ਵੀ ਸਾਰੇ ਖਰਚੇ, ਉੱਥੋਂ ਕੱਢੇਗਾ, ਹੁਣ ਬੱਚਿਆਂ ਦਾ ਵੀ ਹੋ ਗਿਆ ਘਰ ਦਾ ਵੀ ਹੋ ਗਿਆ, ਬਾਕੀ ਦਾ ਕੱਪੜੇ ਜੋੜੇ ਸ ਸਭ ਲੈ ਕੇ ਆਣਾ ਪੈਂਦਾ, ਨਾ ਰਾਸ਼ਨ ਪਾਣੀ ਓਨੇ ਪੈਸੇ ਨਾਲ ਕੁਛ ਨੀ
ਹਾਂਜੀ ਸਹੀ ਗੱਲ ਹੈ, ਜੀ ਤੇ ਅੱਜ-ਕੱਲ੍ਹ ਬੱਚੇ ਫਿਰ ਇੱਕ ਮੈਂ ਆ ਹੀ ਬਸ ਕਰ ਰਹੀ ਕੰਮ ਕਰਦੀ ਹਾਂ, ਕਢਾਈ-ਕਢੂਈ ਕਰਦੀ ਹਾਂ ਜੀ।
ਅੱਛਾ-ਅੱਛਾ,
ਤੇ ਕਰਨਾ ਪੈਂਦਾ, ਬੱਚੇ ਦਾ ਸ਼ੌਂਕ ਹੀ ਕਿੰਨੇ ਵੱਡੇ-ਵੱਡੇ ਹੋ ਗਏ ਬੱਚੇ, ਦੂਸਰੇ ਤੋਂ ਸਿੱਖਦੇ, ਉਹ ਮਤਲਬ ਉਹ ਐਵੇਂ।
ਹੂੰ-ਹੂੰ, ਬਾਹਰੋਂ ਹੁਣ ਵੱਡੇ ਪਰਿਵਾਰਾਂ ਦੇ ਬ ਹੈਗੇ ਉਹਨਾਂ ਨੂੰ ਦੇਖ-ਦੇਖ, ਕੇ ਆਪਣੇ ਬੱਚੇ ਕਹਿੰਦੇ ਹਨ ਹਾਂ ਮੰਮਾ ਉਹਨਾਂ ਨੇ ਐਵੇਂ ਕੀਤਾ ਉਹਨਾਂ ਨੇ ਐਵੇਂ ਕੀਤਾ ਹੈਗਾ, ਦੇਖ-ਦੇਖ ਕੇ ਫੇਰ ਓਦਾਂ ਕਰਦੇ ਆ ਵੀ ਹਾਂ ਸਾਨੂੰ ਵੀ ਐਵੇਂ ਹੋਣਾ ਚਾਹੀਦਾ।
ਹਾਂਜੀ ਇੱਕ ਦੂਜਨ ਦੇਖ ਕੇ ਕਰਦੇ, ਆ ਫੇਰ ਘਰੇ ਆ ਕੇ ਮੰਗਦੇ ਆ ਫਿਰ। ਮਾਂ ਪਿਓ ਨੂੰ ਤਾਂ ਫਿਰ ਮਾਂ ਪਿਓ ਨੂੰ ਕਰਨਾ ਪਿਆ। ਤਾਈ ਤਾਂ,
ਹੂੰ, ਉਹੀ ਅਜੇ ਨਾ ਕਰਾਂਗੇ, ਫੇਰ ਬੱਚੇ ਕ ਇਹਨਾ ਹੋ ਜਾਂਦਾ ਵੀ ਹਾਂ ਸਾਡੇ ਤਾਂ ਮੰਮਾ, ਪਾਪਾ ਪ ਕਰਕੇ ਨੇ ਦਿੰਦੇ। ਦੂਜਿਆਂ ਦੇ ਬੱਚੇ ਹੈ ਦੇਖ- ਦੇਖ ਫੇਰ ਹੁੰਦਾ ਹੀ ਹੈਗਾ ਥੋੜ੍ਹਾ ਅਹਿਸਾਸ ਹੁੰਦਾ ਹੈ ਵੀ ਹਾਂ
ਫੀਲ ਹੁੰਦਾ ਹੈ ਜੀ। ਹਾਂਜੀ ਬਹੁਤ ਅਹਿਸਾਸ ਹੁੰਦੈ।
ਹਮ ਹਮ।
ਹੁਣ ਤਾਂ ਸਾਡੇ ਦੋ, ਮੇਰੇ ਤਾਂ ਦੋ ਬੱਚ ਚੇਗੀ ਐ ਤੇ ਦੋਨਾਂ ਨੇ ਪੜ੍ਹਾਈ ਤੇ ਇੰਨਾ ਖਰਚਾ ਲੱਗੀ ਜਾਂਦਾ ਹੈ ਕੇ ਪਤਾ ਹੀ ਨਹੀਂ। ਜੇ ਜਿੰਨਾ ਕਮਾਉਂਦੇ ਆ ਪਤਾ ਹੀ ਨਹੀਂ ਲੱਗਦਾ ਕਿ ਘਰੇ ਕੁਛ ਆਂਦਾ ਕਿ ਨਹੀਂ ਆਉਂਦਾ। ਸਾਰਾ ਵਸ ਜਿੰਨਾ ਓਦਾ ਉਸ ਤੋਂ ਜਾਦਾ ਲੱਗਦਾ।
ਹਾਂਜੀ। ਉਹੀ ਤੇ ਹੈ ਨਾ ਅੱਜ ਕੱਲ੍ਹ ਮੰਗਿਆਾਈ ਦਾ ਕਰਕੇ ਹੀ ਹੈ।
ਸਾਰਾ ਕੁਛ ਮਹਿੰਗਾਈ ਕਾਰਨ ਈ ਹੋਏ ਪਏ ਹੈ।
ਤੀਆਂ ਸੀ ਪਰ ਏਨੀ ਮੰਗਿਆਈ ਵੀ ਹੈ ਨਹੀਂ ਸੀ। ਉਸ ਹਿਸਾਬ ਤੇ ਆ ਹੁਣ ਚੀਜ਼ਾਂ ਜ਼ਿਆਦਾ ਮਹਿੰਗੀਆਂ ਹੋ ਗਈਆਂ ਮੰਗਿਆਈ ਵੀ। ਫੁੱਲ - ਫੁੱਲ ਲੈਗੀ ਤੇ ਹੁਣ ਅ ਪੇਮੈਂਟਾ ਜਿਵੇਂ ਹੁਣ ਤੈਨੂੰ ਤਖਾਹ ਕੋਈ ਕੰਮ ਕਰਦਾ ਹੈਗਾ ਉਹ ਆਦਾ ਵੀ ਹਾਂ ਇੰਨੀ ਤਨਖਾਹ ਹੋਣੀ ਚਾਈਦੀ ਹੈ ਉਹ ਤੇਈਓ ਈ ਮੰਗਦੇ ਆ ਵੀ ਇੰਨੀ ਤਨਖਾਹ ਵੀ ਘਰ ਦਾ ਗੁਜ਼ਾਰਾ ਈ ਨੀ ਹੁੰਦਾ ਥੋੜੇ ਪੈਸਿਆਂ ਨਾਲ ਦਾ।
ਹਾਂ ਤਾਂ ਕੁੱਛ ਨੀ ਹੁੰਦਾ ਆਣਾ ਜਾਣਾ, ਤਾਂ ਖਰਚਾ ਹੀ ਕਿੰਨਾ ਹੋ ਜਾਂਦਾ, ਜੇ ਉਹ ਅੱਠ ਹਜ਼ਾਰ ਦਿੰਦਾ ਜੇ ਦਸ ਹਜ਼ਾਰ ਦਿੰਦਾ ਤੇ। ਕਿਰਾਏ ਇੰਨਾ, ਦੋ ਹਜ਼ਾਰ ਤਾਂ ਮਤਲਬ ਤੇਲ-ਤੇਲ ਕਿੰਨਾ ਮਹਿੰਗਾ ਹੋ ਗਿਆ ਜੀ, ਹਾਂ
ਪੈਟ੍ਰੋਲ ਏਗਾ ਸਾਰਾ ਮਹਿੰਗਾ।
ਹਾਂ ਤਾਂ ਆਣ ਜਾਣ ਦਾ ਕਿਰਾਇਆ, ਹੀ ਮਤਲਬ ਜੋ ਮਹੀਨੇ ਦਾ ਤਿੰਨ ਚਾਰ ਹਜ਼ਾਰ ਵੀ ਕਿਰਾਇਆ ਤਾਂ ਲੱਗ ਜਾਂਦਾ, ਉਹ ਬਚਦਾ ਕੀ ਉਹਨੂੰ
ਹਾਂ -ਹਾਂ ਸੌ ਰੁਪਏ ਤੋਂ ਸਬਜ਼ੀ ਘੱਟ ਨੀ ਬਣਦੀ।
ਹਾਂਜੀ ਦੁੱਧ ਹੋ ਗਿਆ ਸਾਰਾ ਮਤਲਬ ਘਰ ਦਾ ਖਰਚਾ ਲਾਈਏ ਤਾਂ ਮਹੀਨੇ ਦਾ ਪੰਦਰਾਂ ਵੀਹ ਹਜ਼ਾਰ ਖਰਚਾ ਹੋ ਜਾਂਦਾ ਐ ਉਸ ਤੋਂ ਬਾਅਦ ਬੱਚੇ ਦੀ ਪੜ੍ਹਾਈ ਦਾ, ਉਹ ਕੱਪੜਿਆਂ ਦਾ ਉਹ ਪਤਾ ਅੱ ਗਿਰਿਆ ਜਾਂਦਾ ਹੈ
ਹਾਂਜੀ। ਬਾਕੀ ਘਰੇ ਵੀ ਹੁਣ ਸਾਰਾ ਪੁੁਛੇਗਾ ਮੁੱਲ ਦਾ ਹੈ ਐਵੇਂ ਹੈਵੈ ਵੀ ਕੋਈ ਚੀਜ਼ ਆਪਦੀ ਹੋ ਗਈ ਜ਼ਮੀਨ ਜਾਇਦਾਦ ਵਗੈਰਾ ਵੀ ਨਈ ਹੈਗੀ। ਕਿ ਸਾਰਾ ਮੁਲਕ ਦਾ ਲੈ ਕੇ ਆਣਾ ਹੈਗਾ। ਇੱਕ ਗ਼ਰੀਬ ਲਈ ਤਾਂ ਉਹੀ ਬਹੁਤ ਔਖਾ ਹੈਗਾ।
ਸਹੀ ਬਾਤ ਹੈ ਜੀ।
ਹਮ ਬਹੁਤ ਔਖਾ ਹੈਗਾ। ਇਹਨੇ ਕੰਮ ਕਰਨਾ ਹੈਗਾ। ਆਪਾਂ ਸਾਰੇ ਈ ਸਿਰ ਦਰਦੀ ਆਪ ਆਪਣੇ ਘਰ ਦੇ ਉੱਤੇ ਨਈ ਨਾ ਸਿੱਟ ਸਕਦੇ। ਹਾਂ ਘਰਵਾਲਾ ਹੀ ਕਰੇਹਾ, ਹਸਬੈਂਡ ਹੀ ਕਰੇਗਾ। ਆਪਾਂ ਨੂੰ ਵੀ ਥੋੜ੍ਹੀ ਜੀ ਹੈਲਪ ਦੇਣੀ ਚਾਈਦੀ ਹੈ ਵੀ ਹਾਂ ਚਲੋ ਆਪਾਂ ਵੀ ਤੁਹਾਡਾ ਸਾਥ ਦੇ ਕੇ ਚੱਲਦੇ ਐ ਗੇ।
ਤਾ ਈ ਤਾਂ, ਅੱਜ ਕੱਲ ਘਰਦੇ ਜਿੰਨੇ ਜੀਅ ਕੰਮ ਕਰਦੇ ਆ ਨਾ ਤਾਂ ਹੀ ਪਾਰ ਪੈਂਦੀ ਹੈ। ਨਈ ਤਾਂ ਨਈ ਪੈਂਦੀ ਜੀ, ਹਾਂਜੀ। ਹਾਂ ਪੂਰਾ ਸੂਰਾ ਈ ਸਰਦਾ ਖੁੱਲਾ ਖਰਚਾ ਨਹੀਂ ਕਰ ਸਕਦੇ।
ਹਾਂ -ਹਾਂ ਜਿਵੇਂ ਆਪਾਂ ਕਹਿ ਦੀਏ ਨਾ ਵੀ ਆਪਾਂ ਖੁੱਲਾ ਖਰਚਾ ਕਰ ਲਵਾਂਗੇ ਉਹ ਨੀ ਹੁੰਦਾ ਆਪਣੇ।
ਹਾਂ ਉਹ ਨੀ ਹੁੰਦਾ।
ਹਮ ਉਹੀ ਹੈ ਕਿ ਅੱਜ ਕਲ ਸਿਸਟਮ ਈ ਬਹੁਤ ਚੇਂਜ ਹੋ ਗਿਆ ਨਾ।
ਹਾਂਜੀ। ਸਹੀ ਗੱਲ ਐ ਜੇ ਜ਼ਮੀਨ 'ਚ ਕੇ ਕੰਮ ਕਰਦੇ ਔਂਦੇ 'ਚ ਕੁਛ ਨੀ ਬਚਦਾ।
ਹਾਂਜੀ। ਕਈ ਕਹਿ ਦਿੰਦੇ ਹੁਣ ਜ਼ਮੀਨ ਹੈਗੀ ਐ ਜ਼ਮੀਨ ਦੇ ਵਿੱਚ ਫਸਲ ਹੁੰਦੀ ਨੀ। ਹੁਣ ਨਰਮੇ -ਨਰਮੇ ਤੋ ਦੇ ਈ ਨਹੀਂ ਹੁੰਦੇ ਕਦੇ ਬਿਲਕੁਲ ਹੀ ਨੀ ਹੁੰਦੇ ਆ ਕਿੰਨੇ ਟਾਈਮ ਹੋ ਗਏ ਹੈਗਾ ਤੇ ਜੇ ਕਣਕ ਹੁੰਦੀ ਹੈਗੀ
ਹਾਂ।
ਮੈ ਜਿਹੜਾ ਹੈਗਾ ਪਰਮਾਤਮਾ ਦਾ ਕਦੇ ਗੜੇਮਾਰੀ ਕਰਤੀ ਮੀਂਹ ਪਾਤ ਹੈਗਾ ਜਦੋਂ, ਐਨ ਪੱਕੀ ਫਸਲ ਤੇ ਕਿਸਾਨ ਨੂੰ ਬਸ ਉਹੀ ਖਾਣ ਲਈ ਮਾੜੇ- ਮੋਟੇ ਦਾਣੇ ਵੱਧਦੇ ਹੈਗੇ। ਜੇ ਹੁਣ ਅੱਜ -ਕੱਲ ਕੋਈ ਠੇਕੇ ਤੇ ਜ਼ਮੀਨ ਲੈਂਦਾ ਤੇ ਉਹਨੂੰ ਠੇਕਾ ਆਪਦੇ ਵੱਲੋਂ ਭਰਨਾ ਪੈਂਦਾ? ਆਪਦੇ ਵੱਲੋਂ ਦੇਣਾ ਪੈਂਦਾ ਠੇਕਾ ਓਨੂੰ ਪੂਰਾ ਨਿਕਲਦਾ ਹੀ ਨਹੀਂ ਠੇਕਾ ਵਗੈਰਾ ਉਹਦਾ।
ਕਿਸਾਨ ਦਾ-ਦਾ ਪਰਮਾਤਮਾ ਹੀ ਵੈਰੀ ਬਣ ਜਾਂਦਾ ਐ ਜੀ ਪੱਕੀ ਫਸਲ 'ਤੇ ਈ ਮੌਸਮ ਖ਼ਰਾਬ ਕਰ ਦਿੰਦਾ ਤੇ
ਕਰ ਦਿੰਦਾ ਸਾਰਾ ਹੈਗਾ ਹੁਣ ਐਕਤੀ ਘੜੇ ਕਿੰਨਾ ਨੁਕਸਾਨ ਹੋਇਆ ਹੈਗਾ ਸਾਰੀ ਐਨ ਪੱਕੀ ੀ ਫਸਲਾਂ ਸਾਰੀਆਂ ਬਛਾ ਦਿੱਤੀਆਂ ਐਤਕੀ ਹੁਣ ਕਣਕ ਉਵੇਂ ਦੀ ਹੋਈ ਨਹੀਂ ਹੈਗੀ ਸਾਰੇ ਵੀ ਕਿੰਨੇ ਵੀ ਹੁਣ ਜਿਵੇਂ ਅਸੀਂ ਮੁੱਲ ਕਣਕ ਵਗੈਰਾ ਮੁੱਲ ਲੈਂਦੇ ਆ ਕਿਤੋਂ ਹੀ ਪੁੱਛਿਆ ਸਾਰੇ ਕਹਿੰਦੇ ਹਾਂ ਦੇ ਵਿੱਚ ਰੋੜੇ ਵਗੈਰਾ ਉਹ ਰੋੜੇ ਤਾਂ ਇਏ ਹੀ ਬਣੇ ਹੈਗੇ ਵੀ ਜਦੋਂ ਥੱਲੋਂ ਚੱਕ ਕੇ ਉਹਨਾਂ ਨੇ ਕਣਕ ਚੱਕੀ ਹੈਗੀ।
ਸਹੀ ਗੱਲ ਏ ਜੀ।
ਥੱਲੇ ਵਿਛਾ ਦਿੱਤੀ ਉਹਨਾਂ ਨੇ।
ਹਾਂਜੀ ਤਾਂ ਹੀ ਤਾਂ ਇੰਨੀ ਮਹਿੰਗਾਈ ਹੋ ਗਈ ਤਾਂ ਹੀ ਤਾਂ ਕਣਕ ਮਹਿੰਗੀ ਹੋ ਗਈ ਕਣਕ ਤਾਂ ਗਰੀਬ ਗਰੀਬ ਬੰਦਾ ਹਾਂਜੀ ਬ ਗ਼ਰੀਬ ਬੰਦਾ ਤਾਂ ਉਹ ਕਣਕ ਹੀ ਗਰੀਬ ਬੰਦਾ ਦਾ ਕਣਕ ਲੈ ਕੇ ਖਾਵੇ ਨਾ ਸਿੱਧੀ ਸਿੰਪਲ ਰੋਟੀ ਉਹੀ ਉਹਨੂੰ, ਮਹਿੰਗੀ ਪੈਂਦੀ ਐ।
ਹਾਂਜੀ। ਬਿਲਕੁਲ ਹਾਂ ਸਹੀ ਹੈਗਾ। ਕਿਉਂਕਿ ਰੇਟ ਹੀ ਬਹੁਤ ਜ਼ਿਆਦਾ ਹੋਇਆ ਪਯਾਂ ਨਾ ਕਣਕ ਦਾ ਹੁਣ ਉਹਨੂੰ ਉਨੀ ਲੈਣੀ ਔਖੀ ਹੈ।
ਤੇ ਪਕਾ ਕੇ ਖਾਈਏ ਤਾਂ ਸਲੇਂਡਰ ਈ ਏਨਾ ਮਹਿੰਗਾ ਹੋ ਗਿਆ।
ਹਾਂਜੀ। ਸਲੇਂਡਰ ਵੀ ਬਹੁਤ ਮਹਿੰਗਾ ਹੋ ਗਿਆ। ਤੇ ਛਟੀਆਂ ਹੈਗਾ ਲੱਕੜੀ ਵਗੈਰਾ ਅੱਜ ਕੱਲ ਹੁੰਦੀ ਨੀ ਕਿਉਂਕਿ ਨਰਮੇ ਨੀ ਹੁੰਦੇ ਹੈਗੇ। ਹਾਂ ਨਰਮੇ ਤਾਂ ਸਾਰੇ ਗਿੱਠ-ਗਿੱਠ ਹੁੰਦੇ ਹੈਗੇ ਗਿੱਠ ਗਿੱਠ ਦੀ ਫੇਰ ਉਹ ਛਟੀਆਂ ਨੇ ਨਾ ਪੂਰੀਆਂ ਦੀਆਂ ਕਾਮਯਾਬ ਲੱਕੜੀ ਕਾਮਯਾਬ ਨਹੀਂ ਹੈ।
ਹਾਂਜੀ
ਉਹੀ ਹੈ ਸਾਰਿਆਂ ਨਾਲ ਉਹ ਨਾ ਗਰੀਬ ਬੰਦਾ ਮਾਰਿਆ ਜਾਂਦਾ ਹੈਗਾ। ਅਮੀਰ ਤਾਂ ਫੇਰ ਵੀ ਚਲੋ ਹਾਂ ਵੀ ਪੈਸੇ ਲੈ ਕੇਏਗਾ ਵੀ ਹਾਂ ਇਧਰ ਉਧਰ ਚੀਜ਼ ਖਰੀਦ ਲੈਂਦਾ। ਹੁਣ ਗ਼ਰੀਬ ਵਿਚਾਰਾ ਕਿੱਧਰ ਜਾਵੇ।
ਸਹੀ ਗੱਲ ਹੈ ਜੀ।
ਜਾਂਦਾ ਗਾ ਤੇ ਉਹਦੇ ਨਾਲ ਜਿੰਨੀ ਉਹ ਦਿਹਾੜੀ ਮੰਨ ਕੇ ਚਲੋ ਤਿੰਨ ਸੌ ਰੁਪਇਆ ਦਿਹਾੜੀ ਆ ਸਾਰਾ ਦਿਨ ਉਹ ਵਿਚਾਰਾ ਭਕਾਈ ਕਰਦਾ, ਸ਼ਾਮ ਨੂੰ ਉਹਦੇ ਨਾਲ ਹੈਗਾ ਕਿੰਨਾ ਕੁ ਬਣਦਾ ਹੈਗਾ ਸੌ ਰੁਪਏ ਤੇ ਸਬਜ਼ੀ ਦਾ ਈ ਨਿ ਕਲ ਜਾਂਦਾ ਹੈਗਾ। ਇਕੱਲੀ ਸਬਜ਼-ਸੁਬਜ਼ੀ ਲਈ ਬਾਕੀ ਸਾਰਾ ਦੁੱਧ, ਘਿਓ ਗਾ ਸਾਰਾ ਮੁੱਲ ਦਾ ਹੈਗਾ।
ਉਹੀ ਹੈ ਨਾ ਫ਼ਰਕ ਪੈ ਜਾਂਦਾ ਹੈਗਾ।
ਸਾਰਾ ਕੁਛ ਜੇ ਮਹਿੰਗਾਈ ਘੱਟ ਜੇ ਨਾ ਤਾਂ ਸਾਰਾ ਸਿਸਟਮ ਸਹੀ ਹੋ ਜਾਏ।
ਹੂੰ-ਹੂੰ ਮਹਿੰਗਾਈ ਬਹੁਤ ਜਿਆਦਾ ਬਣ ਗਈ।
ਬਹੁਤ ਸੋਨਾ ਜੇ ਬ ਸ਼ਾਦੀ ਕਰੀਏ ਤਾਂ ਬੱਚੇ ਦੇ ਸੋਨਾ ਨਹੀਂ ਪਾ ਸਕਦੇ ਇੰਨਾ ਸੋਨਾ ਮੈਂ
ਨਹੀਂ-ਨਹੀਂ ਗ਼ਰੀਬ ਤਾਂ ਬਿਲਕੁਲ ਹੀ ਨਹੀਂ ਪਾ ਸਕਦਾ ਜਿਹੜੇ ਹਿਸਾਬ ਤੇ ਹੁਣ ਹੈਗਾ। ਉਹ ਤਾਂ ਹੁਣ ਜਿਵੇਂ ਤੋਲਾ ਕਹਿ ਇੱਕ ਤੋਲਾ ਵੀ ਕਹਿੰਦੇ ਆ ਨਾ ਗਰੀਬ ਉਹ
ਹਾਂਜੀ, ਹਾਂ ਨਹੀਂ ਕਰ ਸਕਦਾ ਜੀ ਕੁਛ ਨਹੀਂ ਕਰ ਸਕਦਾ ਉਹ ਤਾਂ ਬਸ ਬਰਾਤੀਆਂ ਦਾ ਖਰਚਾ ਪੂਰਾ ਹੋ ਹੈ ਉਹ ਵੀ ਬਹੁਤ ਹੈਗਾ ਰੋਟੀ ਪਾਣੀ ਦਾ।
ਹੂੰ-ਹੂੰ
ਕੀ ਪਾ ਦੇਗਾ ਉਹ ਗਰੀਬ ਬੰਦਾ।
ਹਾਂਜੀ-ਹਾਂਜੀ
ਹਰ ਚੀਜ਼ ਦੀ ਮਹਿੰਗਾਈ ਹੈਗੀ ਹੈ ਜੀ ਹਰ ਚੀਜ਼ ਦੀ, ਠੀਕ ਹੈ ਜੀ ਓਕੇ।
ਹਾਂਜੀ ਠੀਕ ਏ।